ਹੈਲੋ।
ਹੈਲੋ ਹਾਂ ਆਈ ਅਵਾਜ਼।
ਹਾਂ -ਹਾਂ ਆਂਦੀ ਵੀ ਏ।
ਹੋਰ ਠੀਕ- ਠਾਕ ਸਾਰੇ।
ਵਧੀਆ- ਵਧੀਆ ਤੂੰ ਸੁਣਾ।
ਬਸ ਵਧੀਆਂ ਕੀ ਕਰਦੇ ਪਏ ਸੀ।
ਬਸ ਵਧੀਆ ਗਏ ਨੇ ਬੱਚੇ ਸਕੂਲ
ਗਏ ਹੋਏ ਨੇ ਕੱਲ ਛੁਟੀ ਇਹਨਾ ਦੀ
ਨਹੀ ਗਏ ਨੇ
ਜਾਦੇ ਨੇ ਇਥੇ ਇਕ ਤਰੀਕ ਤੋ ਹੀ ਜਾਣਦੇ ਨੇ ਸਾਰੇ
ਅਤੇ ਮੀਹ
ਮੀਂਹ ਮੂੰਹ ਤੇ ਕੋਨੀ ਧੁੱਪ ਲਗੀ ਬੜੀ
ਹੁਣ ਸਾਡੀ ਫੂਰ ਜੀ ਆਉਦੀ ਪਈ ਬਾਹਰ
ਅਛਾ, ਬੱਦਲ ਜਾ ਤੇ ਹੈ ਕਦੀ ਧੁੱਪ ਕਦੀ ਬੱਦਲ ਆ ਬਸ ਹਮ ਬੜੀ
ਬੜੀ ਜ਼ਿਆਦਾ ਗਰਮੀ ਹੈ। ਸੱਚੀ
ਹਾਂ। ਉਹ ਬਣ ਗਏ ਨੇ ਵੋਟਰ ਕਾਰਡ
ਵੋਟਰ ਕਾਰਡ ਨਾ ਗਏ ਨੇ ਕੀ ਬਣਕੇ ਆਉਦਾ
ਭੂਆ ਬਿਚਰੀ ਅੱਜ ਫੇਰ ਆਈ ਹੋਈ ਹੈ। ਪਹਿਲਾਂ ਕੱਲ ਮੈਡਮ ਨੀ ਮਿਲੀ ਪ੍ਰਿੰਸੀਪਲ
ਉਹ ਨੀ ਭੂਆ ਕਾਤੋਂ ਆਈ ਭੂਆ ਦਾ ਕਿਹੜਾ ਦੋ ਹਜ਼ਾਰ ਦੋ ਤੋ ਬਾਅਦ ਵਿਆਹ ਹੋਇਆ।
ਪਤਾ ਨੀ ਮੈਨੂ ਅੱਜ ਨਾਲ ਆਈ ਹੋਈ ਕਢ ਕੇ ਲਿਆਈ ਏ ਸਰਟੀਫਿਕੇਟ ਜੇ ਸਰਟੀਫਿਕੇਟ ਆਪਣੇ
ਸਰਟੀਫਿਕੇਟ ਦਾ ਕੀ ਰੋਲਾ ਹੈ ਉਹਦੇ ਵਿਚ
ਤੁਹਾਨੂੰ ਸਰਟੀਫਕੇਟ ਜਿਹਾ ਲਿਆਉਣਾ
ਹੋਣੀ ਹੈ।
ਉਹ ਟੈਂਸ਼ਨ ਹੋ ਸਕਦਾ ਟੈਂਸ਼ਨ ਵੀ ਆਉਦੀ ਹੋਣੀ ਉੰਝ ਵੀ ਜੀ ਬੜਾ ਆਹੋ ਇਹਦਾ ਵੋਟਰ ਕਾਰਡ ਹਾਂਜੀ। ਮੇਰੇ ਤੋਂ ਮੰਗਿਆ ਸੀ ਮੈਂ ਤੇ ਬੀਬੀ ਦਾ ਨਾਮ ਦਸਿਆ ਕਹਿੰਦੀ ਹੋਰ ਤੇ ਮੇਰੇ ਤੋ ਕੁਛ
ਹਾਂ -ਹਾਂ ਜਿਹੜੇ ਜਿਹਨਾਂ ਦਾ ਜਿਨਾ ਦਾ ਦੋ ਹਜ਼ਾਰ ਦੋ ਦਾ ਪਹਿਲਾ ਵਿਆਹ ਹੋਇਆ ਨਾ ਉਹਨਾ ਦਾ ਤੇ ਖਾਲੀ ਮਾਂ ਪਿਓ ਦਾ ਨਾਮ ਪੁਛਿਆ ਸੀ। ਜਿੰਦਾ ਦੋ ਹਜ਼ਾਰ ਦੋ ਤੋਂ ਬਾਅਦ ਹੋਇਆ ਉਹਦਾ ਉਹਦਾ ਪਿਛਲਾ ਰਿਕਾਰਡ ਮਾਂਗਿਆ ਉਹ ਵਖਾਓ ਉਨ੍ਹਾਂ ਨੇ ਵੋਟਾ ਪਾਈਆਂ ਨੇ ਕਿ ਨਹੀਂ ਦੋ ਹਜਾਰ ਦੋ ਦੀਆਂ
ਅਛਾ- ਅਛਾ
ਇਹ ਚੱਕਰ ਨਾ ਮੰਮੀ ਬੁੱਢੀ ਦੋਏ 'ਚ ਮਰਿਆ ਸੀ।
ਅਛਾ-
ਸਾਰੇ ਉਹ ਕਹਿੰਦਾ ਸਰ ਕਹਿੰਦਾ ਸਾਰੇ ਪੁੱਠੇ ਕਾਮ ਤੋਂ ਆਪਣੇ ਖੁਦ ਕੀਤਾ ਹੈ ਚੁਰਾਸੀ ਮੈ ਜ ਖੜੇ ਹੋਏ ਉਨੀ ਸੌ ਚੁਰਾਸੀ ਮੇ ਜਬ ਆਪ ਕਾ ਜਨਮ ਹੋ ਗਿਆ।
ਏਡਾ ਮਜਾਕ ਲਿਆ ਸਾਰੇ ਉਹ ਹੈਂ। ਕਹਿੰਦਾ ਹੈ ਇਕ ਮੇ ਨਹੀ ਕਰਵਾ ਸਕਦੇ ਸ਼ਾਦੀ ਆਪ ਮੈਂ ਕਿਹਾ ਮੇਰੇ ਕੋ ਕਿਆ ਪਤਾ ਥਾ ਰਿਸ਼ਤਾ ਤਾਂ ਮੇਰੇ ਇਕ ਨਾਲ ਹੀ ਹੂਆ ਥਾ ਮੈ ਮੇਰੇ ਕੋ ਪਤਾ ਅਗਸਤ ਅੰਗੇਜਮੈਂਟ ਹੋਈ ਸੀ ਮੈ ਦਸੰਬਰ ਮੈਂ ਵਿਆਹ ਕਰਵਾ ਲੇਤੀ ਮੇਰੇ ਕੋ ਕਿਆ ਪਤਾ ਇਨੇ ਮਜ਼ਾਕ ਕਰਦਾ ਕਿ ਇਨੇ ਮਜ਼ਾਕ ਕਰਦਾ ਸੀ ਸਾਰੋ
ਤਾਂ ਹੀ ਫਿਰ ਫਿਰ ਪੈਨਸ਼ਨ ਪੁਸਸ਼ਨ ਲਵਾਉ ਹੋਣੀ ਭੂਆ ਤਾਹੀ ਫਿਰ ਸਰਟੀਫਿਕੇਟ ਲੈਂਦੀ ਫਈ ਉਝ ਦਸਦੀ ਪੀ ਸੀ ਸਾਡੇ ਉਥੇ ਬੜੀ ਲਾਈਨਾ ਲਗੀਆਂ ਨੇ ਤੇ ਆਹ ਕੀ ਬੀਬੀ ਦਾ ਮੇਤੋਂ ਬਸ ਨਾਮ ਪੁਛਿਆ ਸੀ।
ਹਾਂ ਬੀਬੀ ਦਾ ਤੇ ਪਾਪੇ ਦਾ ਨਾਂ ਜੇ ਤਾਂ ਦੋ ਹਜਾਰ ਦੋ ਤੋਂ ਬਾਆਦ ਹੋਇਆ ਹੁੰਦਾ ਨਾ ਫੇਰ ਇਹਦੇ ਕੋਲ ਸਾਰਾ ਮੰਗਣਾ ਸੀ ਉ ਸਬੂਤ
ਅਛਾ ਆਉਦੀ ਹੁਣ ਅਗਲੇ ਮਹੀਨੇ ਆਉਦੀ ਸੀ।
ਫੇਰ ਮੈਂ ਕਿਹਾ ਫੇਰ ਮੈਂ ਕਿਹਾ ਕਿਆ ਹੋਏਗਾ ਵੀ ਮੇਰੇ 'ਚ- ਕਹਿਦਾ ਫਿਰ ਆਪ ਕੋ ਮੁਸਲਮਾਨ ਘੋਸ਼ਿਤ ਕਰਕੇ ਪਾਕਿਸਤਾਨ ਛੋੜ ਆਏਗੇ। ਮੈਂ ਕਿਹਾ ਠੀਕ ਹੈ। ਹਮ ਪਾਕਿਸਤਾਨ ਦੇਖ ਲੈਗੇ। ਕਹਿ ਰਿਹਾ ਉਹ, ਆਪਣੇ ਬੱਚੇ ਛੋੜ ਕੇ ਚਲੇ ਜਾਓਗੇ ਆਪ ਪਾਕਿਸਤਾਨ। ਹੋਰ ਫਿਰ ਐਸੇ ਨਹੀਂ ਆਪ ਕੋ ਭੇਜੀਗੀ, ਬੁਰਕਾ ਡਾਲ ਕੇ ਸਮਾਨ ਕਰਕੇ ਭੇਜੇਂਗੇਂ।
ਹਾਏ-ਹਾਏ ਹੀ-ਹੀ-ਹੀ ਮਰ ਜਾਣਾ ਮੋ
ਫੇਰ ਮੈਂ, ਫੇਰ ਮੈਂ ਉੱਥੋਂ ਵਾਲੇ ਸਰ ਨਾਲ ਗੱਲ ਕਰਾਈ, ਮਤਲਬ ਜਿਹੜਾ ਸਾਡੇ ਪਾਰਕ ਚ ਉੱਥੇ ਆ ਕੇ ਬੈਠੇ ਨੇ, ਹੁਨ ਮੇਰੇ ਮੰਮੀ ਕਿੰਨੇ ਦਿਨ ਤੇ ਭੱਜੇ ਨੇਂ। ਉੱਥੋਂ ਹੀ ਤੇ ਥੋਨੂੰ ਸੰਜੇ ਭਾਟੀਆ ਤੋਂ ਵੀ ਫੋਨ ਕਰਵਾਇਆ।
ਹਮ
ਹੈਂ! ਫੇਰ ਉਹਨਾਂ ਕਿਹਾ ਬਈ ਤੂ ਆਪ ਕੁਛ ਨਾ ਲਿਖ। ਖੋ, ਆਪ ਇਸਕਾ ਫੋਰਮ ਖਾਲੀ ਛੋੜ ਕੇ ਜਮਾ ਕਰਦੋ, ਜਦੋਂ ਇਹਦੇ ਕੋਲੋਂ ਕੋਈ ਮੰਗਨਗੇ ਨਾ ਉਂਜ ਸਬੂਤ, ਆਪਨੇ ਆਪ ਫਿਰ ਜੇ ਆਪਨੇ ਮਾਂ ਬਾਪ ਕਾ, ਦੋ ਹਜਾਰ ਦੋ ਕਾ ਕੋਈ ਯਾ ਬਿਜਲੀ ਕਾ ਬਿਲ ਮਾਂਗੇਂਗੇ, ਯਾਂ ਕੁਛ ਹੋਰ ਮੰਗੇਂਗੇ ਜੋ ਸਬੂਤ ਤੇ ਭੈਨ ਜੀ।
ਅੱਛਾ! ਠੀਕ।
ਚਲ ਗਿਆ ਤੁੱਕਾ ਤੋ ਚਲ ਜਾਏਗਾ, ਆਪ ਇਸਕਾ ਕ ਇਹ ਫਾਰਮ ਕਾ ਓਹ ਉੱਨੀ ਸੌ ਨਾਈਨਟੀ ਨਾਈਨ ਦਾ ਹੈਗਾ ਏ ਮੇਰੇ ਕੋਲ, ਉੱਨੀ ਸੌ ਨੜਿਨਵੇਂ ਦਾ ਹੈਗਾ ਏ ਮੇਰੇ ਕੋਲ ਡਾਟਾ।
ਅੱਛਾ।
ਤੇ ਆਪ ਯੋ ਡਾਲ ਦੋ। ਫਿਰ ਮੈਂ ਪਰਸੋਂ ਸੋਚ ਰਿਹਾ ਮੰਮੀ ਵਾਸਤੇ ਲੈਨ ਗਏ ਸੀ ਨਾ, ਇਹਦਾ ਮਤਲਬ ਸੁਵੇਰੇ ਵੀ ਆਇਆ ਸੀ ਫੋਨ।
ਹਮ-ਹਮ।
ਰਮਨ ਦੇ ਸੱਸ ਦਾ ਆਇਆ ਸੀ ਫੋਨ, ਉਹ ਵੀ ਬਿਚਾਰੀ ਪਹਿਲੇ ਓਹਦੀ ਮਾਂ ਨੂੰ ਪੁੱਛਦੀ ਪਈ ਸੀ ਮੈਨੂੰ। ਫੇਰ ਮੈਂ ਉੱਥੇ ਕੋਲ ਅਸੀ ਸ਼ਹਿਰ ਸੀ ਜਿਸ ਦਿਨ ਤੇਰਾ ਸੂਟ ਬਦਲਨ ਗਏ ਸਨ।
ਅੱਛਾ-ਅੱਛਾ ਲਏ ਆਯੇ ਸੋ ਸੱਚ ਬਦਲ ਕੇ ਓਹ।
ਹਾਂ ਉਹ ਲਿਆਂਦਾ ਸੱਚ।
ਕਿੰਨੇ ਦਾ ਆਇਆ ਸੀ ਫਿਰ ਓਹ? ਕਿੰਨੇ ਦਾ ਆਇਆ ਸੀ?
ਉਹ ਸਾਡੇ ਪੰਜ ਕਹਿੰਦਾ ਸੀ ਇਸ ਤੇ ਅਸੀ ਕੁਛ ਨੀ ਦੇਣਾ ਦੂਣਾ, ਅਸੀ ਭੁੱਲੇ ਕੁਛ ਵੀ ਨੀ। ਚਲੋ ਠੀਕ ਏ। ਲਹਿਜਾ ਆਲੇ ਸੂਟ ਵਧੀਆ ਸੀ। ਪਹਿਲੇ ਤੇ ਐਵੇਂ ਸੀ ਐਵੇਂ ਬਹੁਤੇ ਨਖਰੇ ਕਰਨਡੇ ਨੇਂ, ਵੈਸੇ ਕਾਰਣ ਕੋਈ ਨੀ ਸੀ, ਮਾਨ ਹੀ ਗਈ ਸੀ ਮੈਂ ਆ
ਹੈਂ ਸੀ, ਮੈਂ ਵੇਖਿਆ ਸੀ ਹਾਏ ਦਿਨ ਚ ਦੋ ਤਿੰਨ ਜਾਣੇ ਆ ਨੂੰ ਵਿਖਾਇਆ ਐ।
ਅਸੀਂ ਵੀ ਵਿਖਾਇਆ ਏ ਨਾ ਇੱਥੇ ਅਸੀਂ ਵੀ ਵਿਖਾਇਆ ਐ।
ਪਤਾ ਨੀ, ਮੈਂ ਦੋ ਤਿੰਨ ਜਣਿਆਂ ਨੂੰ ਖਵਾ ਕੇ ਆਈਆਂ ਮੈਂ, ਇੱਕ ਤੇ ਉਹਂਦੇ ਇਹੰਦੇ ਯਾਰ ਦੀ ਵੋਹਟੀ ਨੂੰ। ਹਾਂ।
ਥੱਲੇ ਇਹਨਾਂ ਤੇ ਫੱਟਾ ਦਿੱਤਾ ਹੋਇਆ ਏ, ਇਹ ਤੇ ਨਿਕਲ ਜਾਨਗੀ। ਓਹ ਤੇ ਵੈਸੇ
ਉਹਨਾਂ ਨੇ ਸਾਰੇ ਹੀ ਕੀਤੀ ਸੀਗੀਆਂ, ਜੀ ਸਾਰੀ ਕਢਾਈ ਆਉਂਦੀ ਫਿਰ ਟੇਡੀ ਟੇਡੀ ਜਾਏਗੀ ਤੁਹਾਡੀ। ਕਢਾਈ ਹੀ ਅਛੀ ਸੀ, ਸਾਰੇ ਫੁੱਲ ਹੀ ਸਾਰੇ ਟੇਡੇ ਸਨ।
ਨਾ-ਨਾ ਅਸੀ ਕੀਤਾ ਸੀ ਸਾਰਾ ਕੁਛ, ਤੇ ਅਸੀ ਕਿਹਾ ਫਿਰ ਮੰਮੀ ਮੰਮੀ ਕਹਿੰਦੀ ਸੀ ਰਹਿੰਦੀ ਰਹਿ, ਪਿਆ ਰਹਿੰਨ ਦੇ। ਆਪੇ ਮੈਂ ਦੱਸਨਾ ਹੁੰਦਾ ਸੀ ਫਿਰ ਮੈਂ ਕਿਹਾ ਨਾ। ਬਈ ਚੱਲੇ, ਫਿਰ ਬਦਲਨੀ ਹੈ ਤੇ ਬਦਲਿਆ। ਨਾ ਬਦਲੇ ਬਈ ਠੀਕ ਹੈ ਚੱਲ ਧੱਕਾ ਕਰਾਂਗੇ ਅਸੀ, ਇੱਕ ਵਾਰਿ ਤੇ ਓਹ ਆਉਂਦਾ ਸੀ, ਸੂਟ ਕੋਈ ਨੀ ਹੈਗਾ, ਮੈਂ ਕਿਹਾ ਯਾਦ ਕਰਲੋ ਅੰਕਲ। ਮਹੀਨਾ ਡੇਢ ਹੀ ਹੋਇਆ ਫੇਰ ਇਹ ਕੁੜੀ ਕੋਲ ਜਦੋਂ ਵਾਪਸ ਆਉਨਾ ਫੇਰ ਦੇਨਾ ਸੀ ਨਾ ਤੁਹਾਨੂੰ, ਕਹਿੰਦਾ ਇੰਹਨਾ ਸੋਹਣਾ ਰੰਗ ਈ ਵਡੇਰੀ ਤੂ ਰੱਖ ਲੈ ਮੰਮੀ ਨੂੰ ਹੁਨ ਦੱਸ। ਹੰ ਮੇਰੀ ਮੰਮੀ ਮੇਰੇ ਕੋਲ ਵਾਧੂ ਜੁੜੇ ਹੋਏ-ਹੋਏ ਨੇਂ, ਮੈਂ ਤਾ ਹੋਇਆ ਏ, ਤੇ ਮੇਰੇ ਕੋਲ ਇੰਹਨੇ ਤੇ ਨੀ ਪੈਸੇ ਹੈਗੇ। ਫੇਰ ਉਹਨੇ ਵਿਖਾਇਆ ਸੀ, ਫਿਰ ਉਹਨੇ ਵਿਖਾਇਆ ਸੀ। ਤੇ ਹੋ ਤੇ ਤਿੰਨ ਚਾਰ ਮਹੀਨੇ ਗਏ ਨੇਂ, ਮਾਰਚ ਦੀ ਗੱਲ ਈ, ਵੀਹ ਤੇ ਬਾਈ ਮਾਰਚ। ਨੂੰ ਲਿਆਂਦਾ ਸੀ ਅਸੀ।
ਅੱਛਾ।
ਹਾਂ ਫਿਰ ਮੈਨੂੰ ਬਦਲ ਲਿਆ ਫਿਰ ਮੈਂ ਯਾਦ ਕਰਾਂ ਪਈ ਮੈਂ ਕਿਆ ਸੀ ਬੁੱਧਵਾਰ ਦੇ ਦਿਨ ਅਸੀਂ ਅੱਜ ਇੱਥੇ ਬੈਠੇ ਹੋਣਾ। ਅ ਸੀਂ ਕੱਪੜੇ ਲੈਣ।
ਹਾਂ ਸਹੀ ਗੱਲ ਏ ਸਹੀ ਗੱਲ ਹੈ। ਹਾਂ ਆ ਹੀ ਤੇ ਆਇਆ ਨੀ ਫੋਨ ਫਾਨ ਫਿਰ ਆਇਆ ਨੀ।
ਕੋਈ ਨੀ ਆਯਾ ਇਨਾ ਤੇ ਆਕੜਿਆ ਅਗਲਾ। ਦਸ ਗੁੱਸਾ ਨੀ ਕੀ ਪਤਾ ਮੈਨੂੰ। ਰੋਜੀ ਉਈ ਖ਼ਬਰ ਦਿੰਦੀ ਉਹਦੀ ਕਿੰਦਾ।
ਕਿ ਉਹਨਾਂ ਦਾ ਕਿਸੇ ਦਾ ਵੀ ਰਿਸ਼ਤਾ
ਨਾ ਮੇਰੇ ਕੋਲ ਹਜੇ ਤੱਕ ਨੀ ਆਇਆ ਰਹਿ ਗ ਬਿੱਲੂ ਚਾਚਾ ਤੇ ਮੰਗੋ ਰਹਿ ਗਈ ਹੈ। ਹੇਮਕੁੰਟ ਦੇ ਦਰਸ਼ਨ ਮੰਮੀ ਨੇ ਦੱਸਤਾ ਸੀ। ਹੁਣ ਮਰਾਂਗੇ ਤੇ ਕਵਾਂਗੇ ਤੇ ਸ ਹੈ ਹੀ ਮੈਂ ਨਹੀਂ ਕ ਜਿੰਦਰ ਆਉਂਦੀ ਸੀ ਪਈ ਵੀ ਦੋ ਕੁ ਦਿਨ ਰੁਕ ਜਾ ਵੀ ਕੀ ਪਤਾ ਉਸੇ ਸਾਈਡ ਦਾ ਬਣ ਈ ਜਾਏ।
ਹਮ-ਹਮ, ਹਾਂ-ਹਾਂ, ਹਮ।
ਤੇ ਰੋਜ਼ੀ ਆਹਿੰਦੀ ਸੀ ਪਈ ਰਾਣੌ ਨੂੰ ਫੋਨ ਕੀਤਾ ਹੁਣੇ ਤੇਰੇ ਡੈਡੀ ਨੇ ਵੀ ਸੂਟ ਬਦਲ ਕੇ ਆ ਸਾਡੇ।
ਅੱਛਾ।
ਸੂਟ ਵਾਪਿਸ ਦੇ ਮਤਲਬ ਤੇ, ਉਹਦੀ ਸੱਸ ਕਹਿੰਦੀ ਸਗਨਾ ਤੇ ਵਾਪਿਸ ਨੀ ਕਰੀ ਦੇ ਸੂਟ।
ਆਹ ਰੱਖੀ ਰੱਖੀਏ ਇਹਨਾਂ ਦੇ ਰਿਵਾਜ਼
ਰਵਾਜ਼ ਥੋੜੀ ਜਾਂਦਾ ਹੈ। ਬੇਰਵਾਜ਼ੇ ਥੋੜ੍ਹੀ ਨੇ ਉਹ। ਕੋਟਨ ਦਾ ਤੇ ਤੈਨੂੰ ਪਤਾ ਸੂਤੀ-ਸੂਤੀ ਸੂਟਾ ਦਾ ਤਾਂ ਕਦੇ ਰਿਵਾਜ਼ ਨਹੀਂ ਜਾਂਦਾ। ਜਿਹੜਾ ਉਹ ਅੰਬੀਆਂ ਵਾਲਾ ਜਿਹੜਾ ਬਿਨਾ ਚੁੰਨੀ ਤੋਂ ਉਹ ਆਪ ਸਵਾ ਸਵੂ ਲਵੇ।
ਹਾਂ, ਉਹੀ ਤੇ ਨਹੀਂ ਨਾਲੇ ਪਏ ਰਹਿਣਦੇ ਚੱਲ ਬਣ ਜੇਗਾ ਤੇ-
ਸਗੋਂ ਚੰਗਾ ਸਗੋਂ ਇੱਕ ਕੁਛ ਪਾਰ ਤੇ ਉਤਰਿਆ ਹੋਇਆ। ਤੇ ਜੁੱਤੀਆਂ ਵਾਲੇ ਨੇ ਜੁੱ ਜੁਤੀਆ ਵਾਲੇ ਨੇ ਉਹ ਦੇਤੀ ਹੋਈ ਹੈ। ਕੀ ਕਹਿੰਦੇ ਨੇ ਪਰਚੀ ਦੇਤੀ ਪੈਸੇ ਕੋਈ ਨੀ ਦਿੱਤੇ।
ਅੱਛਾ।
ਹਾਂ ਬਈ ਜਦੋਂ ਤੁਹਾਨੂੰ ਲੋੜ ਪਏਗੀ
ਹਾਂ ਵੀ ਚੱਲ ਆਹੋ ਚੱਲ ਵਧੀਆ ਚੱਲ ਕੱਲ ਜੇ ਹੋ ਗਿਆ। ਹਾਂ, ਕੱਲ ਜੇ ਹੋ ਗਿਆ ਤੇ ਬੰਦਾ ਆਪਣੇ-ਆਪਣੇ ਕਿੰਨੇ ਦੀ ਆਈ ਸੀ ਉਹ? ਸੋਲਾਂ ਸੌ ਪਤਾਂ ਨਹੀਂ ਸੋਲਾਂ ਸੌ ਰੁਪਇਆ ਦਿੱਤਾ ਸੀ ਹਨਾ। ਹਾਂ ਰੋਜ਼ੀ ਦੀ ਕੁੜੀ ਦੀ ਵੀ ਤੇ ਸੀ ਵਿੱਚ।
ਹਾਂ ਫੇਰ ਆਂਦੀ ਉਹਦੀ ਤੇ ਵਾਪਸ ਕੋਈ ਨੀ ਸੀ ਕਰਦੀ ਤੇਰੀ ਮੰਮੀ। ਮਤਲਬ ਵਿੱਚ ਐਡ ਹੋਈ ਹੋਈ ਸੀ ਤੇ ਉਹ ਆਹਦੇ ਸੀ ਨਾ ਮੰਮੀ ਮੇਰੀ ਕੁੜੀ ਕੋਲ ਬਥੇਰੀਆਂ ਜੁੱਤੀਆਂ ਨੇ ਛੋਟੀ ਹੋ ਜਾਏਗੀ। ਕੀ ਫਾਇਦਾ ਸਕੂਲੇ ਜਾਣਾ ਹੁੰਦਾ ਬੱਚੇ ਨੇ ਸਾਰੀ ਦੀਆੜੀ। ਤੇ ਕਰ ਆਈ ਸੀ ਵਾਪਸ ਤੇ ਪਰਚੀ ਦੇਤੀ ਉਹਨੇ ਪਾਈ ਨੇ ਜਦੋਂ ਤੁਹਾਨੂੰ ਲੋੜ ਪਏਗੀ
ਹਾਂ ਸਹੀ ਸੰਭਾਲ ਕੇ ਰੱਖੇ ਨਾ।
ਕੀ ਪਤਾ ਸਾਨੂੰ ਮੈਂ ਤੇ ਆਪਾਂ ਤਾਂ ਕਰਨਾ ਕੋਈ ਨੀ ਹੈਗਾ ਰੋਜਿਆਂ ਸੀ ਮੈਂ ਵੀ ਸੁਨੀ ਕਰਤੀ ਗਲ
ਮੰਮੀ ਦਾ ਤੇ ਘੱਟੋ-ਘੱਟ ਕਰਦੇ।
ਮੰਮੀ ਨੂੰ ਕਿਹਦੇ ਤੇ ਕਰੇ ਚੁੱਕਦਾ ਤੇ ਉਹੀ ਹਰਸ਼।
ਨਹੀਂ-ਨਹੀਂ ਮੈਂ ਕਿਹਾ ਮੰਮੀ ਕਰ ਦੇਵੇ ਆਪਣੇ ਆਪ।
ਆਹ ਉਓਈਓ ਆਦੀ ਪਈਆਂ ਤੇਰੀ ਮੰਮੀ ਕਿਉਂ ਤੇਰੀ ਮੰਮੀ ਇੰਨਾ ਵੀ ਮਾੜੀ ਦਿਮਾਗ ਨਹੀ ਲੜਾਣਦੀ ਵੀ ਮੈਂ ਆਪਣੇ ਭੈਣਾਂ ਭਰਾ ਮਰੇ ਨਹੀਂ ਫੋਨ ਆਂਦਾ ਪਿਆ ਓਹਦਣ ਦਾ
ਹਾਂ ਉਹੀ ਤੇ।
ਆਹੋ ਤੇ ਮੇਰੇ ਭੈਣ ਭਰਾ ਦਾ ਓਦਣ ਦਾ ਨਹੀਂ ਫੋਨ ਆਉਂਦਾ ਭੈ ਮੈਂ ਚ ਕਰਾਂ।
ਸਹੀ ਗੱਲ ਹੈ। ਹਾਂ ਆਉਂਦਾ ਆਂਦਾ ਨ ਮੈਨੂੰ ਤੇ ਆਪ ਨ ਆਇਆ ਇੱਕ ਵਾਰੀ ਵੀ ਸ ਮੈਂ ਤੇ ਕੀਤਾ ਤਾਂ ਵੀ ਆ ਤਾਂ ਵੀ ਨਹੀ ਚੱਕਿਆ ਮੇਰਾ।
ਹਾਲ ਚਾਲ ਪੁੱਛ ਘਰ।
ਹਮ।
ਮੈਂ ਵੇਖਾ, ਮੇਰੀ ਭਰਜਾਈ ਨਿੱਤ ਫੋਨ ਕਰਦੀ ਸੀ। ਕਿਉਂ ਨਹੀਂ ਮੇਰੀ ਭਰਜਾਈ, ਤਾ ਮੇਰੀ ਮਾਂ। ਮੇਰੀ ਮਾਂ ਢਿੱਲੀ ਸੀ। ਮੈਂ ਆਪਣੀ ਮਾਂ। ਫੇਰ ਭਲਕੇ ਮਾਂ ਦੀਆਂ ਵਾਲੀ ਵਾਰਸਾਂ ਬਣ ਜਾਂਦੀਆਂ ਨੇ।
ਉਹੀ ਤੇ ਸਹੀ ਗੱਲ ਏ।
ਮੈਂ ਕਿਹਾ ਮੈਨੂੰ ਨ ਸੂਟ ਏਦੋਂ ਤੇ ਸੌ ਗੁਣਾ ਭੂਆ ਚੰਗੀ ਨੇ ਵਿਚਾ। ਮਾੜਾ ਜਿਹਾ ਉਦਣ ਦਾ ਪਤਾ ਲੱਗਾ ਸੀ। ਮੰਮੀ ਦੀ ਬਾਂਹ ਦਾ। ਕਦੀ ਗੇੜੀ ਲਾ ਜਾਂਦੀ। ਇਮਾਣੀ ਕਦੀ ਗੇੜੀ ਲਾ ਜਾਂਦੇ।
ਹੂ।
ਹਮ।
ਓਏ ਕਹਿਣੇ ਆ ਚਲ। ਨਾ ਹੀ ਮਲਾਉਣਾ ਆਉਂਦਾ। ਬੰਦਾ ਕੋਲ ਕਹਿ ਹੀ ਦਿੰਦਾ। ਲੈ ਨੀਂ ਫੜਾਈ ਨੀ ਗੁਰਪ੍ਰੀਤ ਦਾ ਫੋਨ ਮਿਲਾਈ ਮਾੜਾ ਜਿਹਾ।
ਛੋਟਾ ਛੋਟਾ ਤੇ ਛੋਟਾ ਵੀ ਤੇ ਚੱਲਦਾ ਏ। ਛੋਟਾ ਵੀ ਤੇ ਚੱਲਦਾ ਏ ਚਾਰਜ। ਉਹਨੂੰ ਉਹਨੂੰ ਉਹਦੀ ਬੈਟਰੀ ਭਰ ਕੇ। ਤੇ ਹੁਣ ਉਹਦੇ ਤੇ ਕਰ ਲਈ ਹ ਲੱਗੀ ਅ ਐ। ਇਏਦੋਂ ਤੇ ਇਏਦੋਂ ਤੇ ਰੋਜੀ ਆਉਂਦੀ ਸੀ। ਪਈ ਕੱਲ੍ਹ ਉਹਨੇ ਸਾਰੀ ਆਪਣੀ ਮਾਂ ਦੀ ਕਹਾਣੀ ਦੱਸੀ ਏ। ਆਉਂਦੀ ਮਾਮੀ ਨਾ ਤੇ ਭਾਂਡਾ ਸਾਂਭਦੀ ਆ। ਮਲਾਈਆਂ ਨਾ। ਤੇ ਇੱਕ-ਇੱਕ ਕੋਲੀ ਚ ਗਿਟਕ। ਕੋਲੀ ਚ ਹਵਾੜ ਆਉਂਦੀ। ਕਿਉਂ ਨਹੀਂ ਝਿੜਕ ਕੇ ਆਉਂਦੀਆਂ ਤੁਸੀਂ?
ਹਾਏ ਬੜਾ ਕਿਹਾ ਸੀ, ਮੰਮੀ। ਇੱਕ ਜੱਗ ਜੁੱਗ ਲਾ ਲਿਆ ਕਰ। ਸਾਰੀ ਮਲਾਈ ਮਲੁਈ। ਨਾ ਦੋ ਕੁ ਦਿਨਾਂ ਬਾਅਦ ਰਿੜਕ ਕਰ ਮੈਂ।
ਹਾਂ ਆਂਦੇ ਰੋਜ਼ੀ ਕਹਿਦੀ ਇੰਨੀ ਮੁਸ਼ਕ। ਆਂਦੀ ਇੰਨੀ ਮੁਸ਼ਕ ਆਉਂਦੀ ਸੀ। ਹਾਂ ਰੋਜ਼ੀ ਕੱਲ ਸਾਰਾ ਦੱਸਣ ਡਈ ਸੀ। ਮੈਂ ਤਾ ਆਮ ਆਈ ਤੁਹਾਡੇ ਵਾਂਗੂ।
ਇਹ ਹੋਏ ਹੁੰਦੇ ਨੇ।
ਤੁਹਾਡੇ ਵਾਂਗੂ ਸ਼ੁਰੂ-ਸ਼ੁਰੂ ਚ ਮੈਂ ਵੀ ਜਾ ਕੇ ਚਾਰ- ਚਾਰ ਦਿਨ ਰਹਿੰਦੀ ਹੁੰਨੀਂ ਸਾਂ। ਵੀਰਾ ਵੀ ਨੀ ਜਾਂਦਾ ਹੁੰਦਾ ਸੀ, ਨਾ ਰਾਜੀ ਹੁੰਦੇ ਸੀ ਕੰਮ ਕਰਨ ਲਈ ਤੇ ਉਦੋਂ ਜਾ ਕੇ। ਕੁਰਸੀਆਂ ਨਾ ਕਾਲੀਆਂ ਹੋਈਆਂ, ਹੋਈਆਂ ਹੋਣੀਆਂ। ਵੀ ਜਿਹਦੇ ਤੇ ਹੱਥ ਰੱਖੀ ਦੇ ਕੁਰਸੀਆਂ। ਅੰਦਰੇ ਜਾ ਕੇ ਮੈਨੂੰ ਖੁਦ ਬੂਰੀ ਨੇ ਕਿਹਾ ਸੀ। ਆਂਦੀ ਏਦੀ ਭਰਜਾਈ ਆਈ ਏ ਤੇ ਗੰਦ ਕੱਢ ਗਈ ਏ।
ਫਿਰ ਉਹੀ ਤੇ।
ਹੈ ਇਹ ਇਹ ਇਹ ਨੂੰ ਬੱਚਿਆਂ ਤੋ ਕੰਮ ਨਾ ਕਰਾਵਾ। ਇਹ ਆਪਣੇ ਘਰ ਚ ਲੱਗੀ ਰਹੇ ਤੇ ਇਹ।
ਤੇ ਪਾ ਇਹਦੇ।
ਕੋਹੜ ਪਿਆ ਏ, ਕੋਹੜ ਹੀ ਪਿਆ ਏ। ਆਦੀ ਪੱਖੇ ਉਹ ਮਾਮੀ ਮੈਂ ਜਾਵਾਂ। ਤੇ ਕਰ ਆਨੀ ਆਂ ਤੇ ਫੇਰ ਸਾਡੀ ਨੇਕੀ ਨਹੀ ਪਾਈ।
ਹੂ ਹੁਣ ਤੇ ਸਹੀ ਹੈ। ਹਾਂ, ਕਰਦੀ ਖਾਣ ਦਾ ਬਾਹਾਨਾ। ਆਪਾ ਤਰਿਆ ਹੁੰਦਾ ਸੀ ਬਸ।
ਖਾਣ ਦੇ ਸਾਨੂੰ।
ਹੋਲੇ ਗੀ।
ਖਾ ਲਏਗੀ ਫਿਰ। ਹੁਣ-ਹੁਣ ਮੈਂ ਹੁਣ ਮੈ ਇਹਨੂੰ ਵਿਖੋਣਾ ਏ। ਹੁਣ ਮੈਨੂੰ ਪ੍ਰਿੰਸ, ਵਾਲੀ ਗੱਲ ਮੈਂ ਪੱਲੇ ਬੰਨੀ ਏ, ਆਪੇ ਇੱਥੇ ਆ ਕੇ। ਕਿਹਨਾ ਮਨਾਏਗਾ?
ਹਾ, ਸਹੀ ਗੱਲ ਏ।
ਪਹਿਲਾ ਮੇਰੇ ਦਿਲ ਚ ਘਰ ਕਰ। ਨਾਲੇ ਇੰਨਾ ਤੇਰਾ ਕਰੀਏ, ਨਾਲੇ ਤੇਰੇ ਤੋਂ ਛਿੱਤਰ ਰ, ਖਾਈਏ। ਨਾਲੇ, ਤੇਰੇ ਤੋਂ ਗੱਲ।
ਉਹੀ ਤੇ, ਉੱਤੇ ਡਿੱਗਣ ਦੀ ਲੋੜ ਹੀ ਕੋਈ ਨੀ। ਜੇ ਕਰੇਗਾ ਤਾਂ ਠੀਕ ਏ ਨਾ ਕਰੇਗਾ ਤਾਂ ਠੀਕ ਏ।
ਖਾਣ ਨੂੰ ਤੇਰੇ ਭੈਣ ਭਰਾ ਖਾ ਜਾਣ। ਚੱਲ ਮਾਣੀ ਸਤਿ ਸ੍ਰੀਕਾਲ। ਹੈਂ ਕਾੱਲ, ਫੇਰ ਮਿਲਨੇ ਆ।
ਠੀਕ ਏ ਸ਼ਾਮੀ ਠੀਕ, ਠੀਕ।